ਹੈਲੋ-ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਹੋਰ ਸੁਣਾ ਵਧੀਆ?
ਬਸ ਵਧੀਆ-ਵਧੀਆ ਹੋਰ ਤੁਸੀਂ ਸੁਣਾਓ, ਘਰ ਸਾਰੇ ਵਧੀਆ।
ਹਾਂ, ਸਭ ਵਧੀਆ, ਹੋਰ ਕੀ ਕਰ ਰਹੇ ਹੋ?
ਬਸ ਕੁੱਛ ਵੀ ਨੀ ਰੋਟੀ ਪਾਣੀ ਦੀ, ਦੁਪਹਿਰ ਤੁਹਾਨੂੰ ਪਤਾ ਹੀ ਅੱਜ-ਕੱਲ ਰੋਟੀ ਰੋਟੀ ਪਾਣੀ ਸਬਜ਼ੀਆਂ ਗਰਮੀ ਵਿੱਚ,
ਹਾ-ਹਾਂ ਮੈਂ ਤੇ ਬਣਾ ਕੇ ਰੱਖਦੀਆਂ ਨੇ, ਬਸ ਹੁਣ ਬੱਚੇ ਆਉਣਗੇ ਸਕੂਲੋਂ ਤੇ ਹੁਣ ਰੋਟੀ ਬਣਾ ਦਾਂਗੇ।
ਆਪਣੇ ਸਕੂਲ ਖੁਲ ਗਏ ਬੱਚਿਆਂ ਦੇ ਉੱਧਰ?
ਹਾਂ ਸਕੂਲ ਖੁਲ੍ਹ ਗਏ ਨੇ, ਛੇ ਤਰੀਕ ਦੇ, ਖੁੱਲੇ ਨੇ ਸਕੂਲ,
ਸਾਡੇ ਨੀ ਖੁੱਲ੍ਹੇ ਆ, ਸਾਡੇ ਖੁੱਲੇ ਤੇਈ ਜੁਲਾਈ ਨੂੰ,
ਓਹੋ, ਤੇਈ ਜੁਲਾਈ ਨੂੰ,
ਹਾਂਜੀ, ਬਿਲਕੁਲ-ਬਿਲਕੁਲ। ਤੇ ਤਾਂ ਹੀ ਬੱਚੇ ਬੈਠੇ ਘਰ, ਹਾਂਜੀ, ਪਰ ਛੁੱਟੀਆਂ ਵੀ ਲੇਟ ਪਈਆਂ ਸੀ, ਨਾ ਛੁੱਟੀਆਂ ਪਈਆਂ ਸੀ ਇੱਕ ਜੂਨ ਨੂੰ ਛੁੱਟੀ ਹੋਈ ਸੀ।
ਆਹ ਫੇਰ ਠੀਕ ਹੈ, ਸਾਡੇ ਤੇ ਪੱਚੀ ਜੁਲਾਈ ਪੱਚੀ ਮਈ ਦੀ ਛੁੱਟੀ ਪੈ ਜਾਂਦੀ ਹੈ ਨਾ।
ਅੱਛਾ-ਅੱਛਾ।
ਹੋਰ ਦੱਸੋ ਵਧੀਆ?
ਹਾਂਜੀ ਸਾਰੇ ਵਧੀਆ, ਤੁਸੀਂ ਸੁਣਾਓ ਕੀ ਬਣਾ ਲਿਆ ਅੱਜ,
ਮੈਂ ਤੇ ਅੱਜ-ਅੱਜ ਆਲੂ ਮਟਰ ਸਬਜ਼ੀ ਬਣਾਈ ਹੈ।
ਅਸੀਂ ਵੀ ਇਹੀ ਬਣਾਈ ਆਲੂ ਮਟਰ ਗਾਜਰਾ,
ਹਾਂ, ਮੈਂ ਤਰੀ ਆਲੀ ਬਣਾਈ ਤਰੀ ਆਲੀ,
ਅੱਛਾ, ਆਪਾਂ ਸੁੱਕੀ ਬਣਾਈਏ,
ਨਾ ਬਣਾ ਲੈਨੇ ਆ ਮੈਂ ਤੁਹਾਡੇ ਸ਼ਹਿਰ ਆਈ ਸੀ, ਤਿੰਨ ਚਾਰ ਦਿਨ,
ਅੱਛਾ ਜੀ, ਅੱਛਾ ਜੀ ਅੱਛਾ ਜੀ, ਫੇਰ ਸਾਡੇ ਵੱਲ ਹੋ ਕੇ ਜਾਂਦੇ,
ਬਸ ਯਾਦ ਹੀ ਨੀ ਰਿਹਾ, ਐਂ ਤ ਘਾਰ ਆ ਕੇ ਯਾਦ ਆਇਆ ਮੈਂ ਕਿਹਾ ਮੈਂ ਤਾਂ ਉੱਧਰ ਹੋ ਕੇ ਆਈ ਸੀ।
ਹਾਂਜੀ, ਤੇ ਹੋ ਕੇ ਜਾਂਦੇ ਹੋਰ ਕੀ ਸਾਨੂੰ ਫੋਨ ਕਰਨ ਦੇ, ਇਸੀ ਬਹਾਨੇ ਬੰਦਾ ਮਿੱਲ ਲੈਂਦਾ।
ਵੈਸੇ ਵੀ ਉੱਥੇ ਜਾ ਕੇ ਤਾਂ ਫੋਨ ਉਝੀ ਬੰਦ ਹੋ ਗਏ ਨੇ,
ਹਾਂਜੀ, ਉਹ ਤੇ ਹੈ ਨਹੀਂ, ਪਹਿਲਾਂ ਮੈਨੂੰ ਦੱਸਦੇ ਨਾ ਮੈਂ ਤੁਹਾਨੂੰ, ਹਾਂਜੀ, ਪਹਿਲਾਂ ਮੈਨੂੰ ਦੱਸ ਦਿੰਦਾ ਮੈਂ ਤੋਟੇਸ਼ਨ ਤੋਂ ਹੀ ਆ ਜਾਂਦੀ,
ਆਹੋ-ਆਹੋ, ਨਹੀਂ ਯਾਦ ਦਿ ਦਿਮਾਗ ਚ ਨਹੀਂ ਆਇਆ ਨਾ,
ਬਿਲਕੁਲ ਮੈਨੂੰ ਦੱਸ ਰਹੇ ਸੀ, ਮੈਂਨੂੰ ਦੀਦੀ ਦੱਸ ਰਹੇ ਮੈਂ ਦੀਦੀ ਨੂੰ ਕਿਹਾ ਮੈਂ ਕਿਹਾ ਦੀਦੀ-ਦੀਦੀ ਕਹਿੰਦੇ ਉਹ ਗਏ ਤੇ ਅਸੀਂ ਘੁੰਮਣ, ਤੇ ਹੁਨੇ ਏ ਆਏ ਨੇ ਮੈਂ ਕਿਹਾ ਅੱਛਾ ਦੀਦੀ,
ਹੂੰ, ਮੈਨੂੰ ਤਾਂ ਕੋਈ ਯਾਦ ਨੀ ਰਿਹਾ ਕਿਉਂਕਿ ਉੱਥੇ ਤਾਂ ਫੋਨ ਬੰਦ ਹੋ ਗਏ ਸੀ ਸਾਡਾ ਫੋਨ ਬੰਦ ਹੋ ਗਿਆ ਸੀ। ਅਸੀਂ ਤਾਂ ਕਿਸੇ ਦੇ ਘਰ ਜਾਂਦੇ ਹਾਂ ਤਾਂ ਵਾਈਫਾਈ ਚੱਲ ਚੱਲ ਜਾਂਦਾ ਵਾ, ਕਹਿੰ ਕਿਸੇ ਦਾ ਘਰ ਵਾਈਫਾਈ ਨੀ ਚੱਲਦਾ,
ਹਾਂਜੀ-ਹਾਂਜੀ, ਉਹ ਤੇ ਹੈ ਹੀ ਹੈ।
ਹੋਰ ਸੁਣਾਓ, ਬਹੁਤ ਦਿੱਕਤ ਹੈ ਉਹਨਾਂ ਦੀ ਦਿੱਕਤ ਹੈ।
ਹੋਰ ਕਿਹੜੀ-ਕਿਹੜੀ ਸ਼ੋਪਿੰਗ ਕੀਤੀ, ਫਿਰ ਇੱਧਰ ਆ ਕੇ,
ਉੱਧਰ ਜਾ ਕੇ ਸੂਟ ਲੈ ਕੇ ਆਇਆ ਸ਼ੋਲਾਂ ਲੈ ਕੇ ਆਇਆ ਸੂਟ ਲੈ ਕੇ ਆਏ ਕਸ਼ਮੀਰੀ, ਸੂਟ ਹੁੰਦੇ ਵਧੀਆ-ਵਧੀਆ,
ਹਾਂਜੀ-ਹਾਂਜੀ।
ਉਹ ਲਿਆਂਦੇ ਨੇ, ਮੰਮੀ ਨੇ ਮੇਰੀ ਦਰਾਣੀ ਨੇ ਮੈਂ,
ਅੱਛਾ, ਤੁਆਡੇ ਜੇਠਾਨੀ ਵੀ ਆਏ ਸੀ ਘੁੰਮਣ।
ਆਹੋ, ਇਕੱਠੇ ਆਏ ਸੀ। ਫੈਮਿਲੀ ਸਾਰੀ ਸਾਡੀ ਸੱਸ, ਸਹਰਾ, ਬੱਚੇ ਅਸੀ।
ਵਦੀਆ ਯਾ ਫੇਰ ਤੇ, ਵਦੀਆ ਫੇਰ ਟੂਰ ਬਾਨ ਗੇਐ।
ਹਾਂਜੀ, ਸਾਡੀ ਤੇਨ ਫੈਮਲੀ ਏ ਤਿੰਨੋ ਆਏ ਸੀ।
ਵਦੀਆ ਗਾੱਲ ਐ ਫੇਰ, ਤੇ ਐਈ ਓਂਦੈ ਬੰਦਾ ਘੁੰਮ ਲੈਂਦੈ ਓਰ ਕਿਦਰੇ।
ਓ ਤੋਆਡੇ, ਤੋਆਡੇ ਤੇ ਘਾਰਦੇ ਤੋਆਡੇ ਤੇ, ਤੋਆਡੇ ਤੇ ਨੇੜੇ ਈ ਏ ਤੁਸੀ ਨੀ ਜਾਂਦੇ।
ਅਸੀਂ ਇੱਕ ਵਾਰ ਵੀ ਨੀ ਗਏ, ਕੈਂਦੇ ਦੂਰ ਆਲੇ ਬੰਦੇ ਚਲੇ ਜਾਂਦੇ ਨੇੜੇ ਅਲੇ ਬੰਦੇ ਨੀ ਜਾ ਪਾਂਦੇ।
ਆ ਨਈ ਏ ਤੁਆਡੀ ਗਾੱਲ ਬਿਲਕੁਲ ਸਈ ਏ ਨੇੜੇ ਬੰਦਾ ਸੋਚਦਾ ਵੀ ਨੀ ਜਾਨ ਅਸੇ ਪਤੈ ਨਾ ਮੰਨਲੋ ਕੋਲ ਈ ਤੇ ਬੈਨ ਵੈਸੇ ਤੇ ਹੈ ਤੇ ਦੂਰ ਏ, ਓ ਏਦਰੋਂ ਵੀ ਬੜੀ ਦੂਰ ਪੈਂਦੈ, ਚਾਰ-ਪਾੰਜ ਕਿਲੋਮੀਟਰ ਰਸਤਾ ਪੱਐ।
ਹਾਂਜੀ-ਹਾਂਜੀ। ਬਾੱਸ ਓਹੀ ਏ ਨਾ, ਦੂਰ ਵਾਲਾ ਬੰਦਾ ਫੇਰ ਵੀ ਆ ਕੇ ਚੱਲ ਜੇਗਾ ਨੇੜੇ ਵਲਾ ਬੰਦਾ ਨੀ ਜਾ ਪਾਂਦਾ। ਕੋਈ-ਕੋਈ, ਯਾੱਬ ਓਏਗਾ ਯਾ ਕੋਈ ਸਾਥ ਹੋਏਗਾ। ਕੋਈ ਵੇਖਨ ਘੁੰਮਨ ਆਏਗਾ
ਨਾਲ ਜਾਏਆ ਜਾਂਦਾ ਨਾ, ਹੋਨ ਅਸੀਂ ਤੁਆਡੇ ਸ਼ੈਰ ਆਏ ਸੀ ਨਾ ਉਸ ਤੋ ਬਾਦ ਮੈ ਅਸੀ ਕਿਸੇ ਨੂੰ ਏਨਾਂ ਨੇ ਆਪਲੇ ਏ ਆਪਨੇ ਇਸ਼ਤੇਦਾਰਾ ਨੂ ਨਾਲ ਲੈ ਕੇ ਗਏ ਨੇ।
ਅੱਛਾ।
ਓਸ ਅਸੀਂ ਆਏ ਤੇ ਕੱਲੇ ਈ ਸੀ, ਫੇਰ ਰਸਤੇ ਬਾਚ ਕੈਨ ਲੱਗੇ ਅਸੀਂ ਵੀ ਚੱਲਨੇ ਆਂ। ਓ ਕੈਂਦੇ ਚਲੋ ਚੱਲਿਏ ਫੇਰ ਚੱਲ, ਤੇ ਨਾਲੇ ਨਾ ਨਾ ਨੀ ਨਾ ਹੁੰਦੀ ਫੇਰ ਕਿਸੇ ਦੇ ਨਾਲ। ਜੇ ਕੋਈ ਕਹਿ ਦੇ ਅਸੀਂ ਵੀ ਚੱਲਣੇ ਆ ਨਾਲ, ਓ ਵੀ ਉਨਾ ਨੇ ਵੀ ਆਪਣੀ ਕਾਰਾਂ ਕਾਰਾਂ ਚੁੱਕੀਆਂ ਤੇ ਚਲੇ ਗੇ।
ਹਾਂਜੀ, ਓ ਤਾਂ ਹੈਈ ਏ ਫੇਰ ਏਦਾ ਈ ਹੁੰਦਾ ਤਾਨੂੰ ਪਤਾ। ਨਾਲੇ ਗਲੇ ਸਾਥ ਨਾਲ ਮਜ਼ਾ ਵੀ ਬੜਾ ਆਂਦਾ ਆ।
ਹੂੰ, ਨਈ ਬੜਾ ਮਜ਼ਾ ਆਇਆ, ਸਾਥ ਨਾ ਤਾ ਵਾਕੇ ਬੜਾ ਮਜ਼ਾ ਆਂਦਾ ਵੈਂ। ਕੋਈ ਬੰਦਾ ਉੱਧਰ ਘੌਮ ਲੈਂਦਾ, ਉੱਧਰ ਘੋਮ ਲੈਂਦਾ ਵੈ।
ਬਿਲਕੁਲ, ਬਿਲਕੁਲ ਸਾਥ ਨਾਲ ਬੰਦਾ ਘੁੰਮ ਵੀ ਲੈਂਦੈ, ਖਾ ਪੀ ਵੀ ਲੈਂਦਾ।
ਸਾਡੇ ਘਰ ਦੇ ਕੋਲ ਪਤ ਪਤਨੀਟਾਪ ਬੜਾ ਵਧੀਆ ਵੈ।
ਹਾਂਜੀ, ਹਾਂਜੀ ਪਤਨੀਟੋਪ ਬੜਾ ਵਧੀਆ, ਹੁਣੇ ਨੀ ਵਧੀਆ ਪਤਨੀਟੋਪ। ਫਰਵਰੀ ਵਿੱਚ ਜਾਓ ਨਾ ਜਨਵਰੀ ਲਾਸਟ ਚ ਫੇਰ ਵਧੀਐ, ਚੱਪਲ ਪਾ ਕੇ ਆਓ।
ਆ ਨਈ ਜਨਵਰੀ ਨੀ ਫਰਵਰ ਮਾਰਚ ਇਚ ਆਖਦੀ ਮਾਰਚ ਇਚ, ਮੇਰੇ ਹਸਬੈਂਡ ਪਿਛਲੇ ਨਾਲ ਆਏ ਸੀ, ਪਟਨੀਟੋਪ ਓ ਕੇ ਗਏ ਨੈ।
ਹਾਂਜੀ, ਬੜਾ ਵਦੀਐ ਪਟਨੀਟੋਪ ਬਰਫ-ਬੂਰਫ
ਬਰਾ ਬੜੀ ਬਰਫ਼ ਪੈਂਦੀ ਹਾਂ, ਅਸੀਂ ਵੀ ਸੁਣਿਆ ਸੀ
ਮੈਂ ਵੀ ਸੁਣਿਆ ਈ ਐ, ਵੇਖਿਆ ਮੈਂ ਵੀ ਨੀ ਅਜੇ ਤੱਕ।
ਅੱਛਾ, ਨਈ ਅਸੀ ਤਾ ਅਸੀ ਜਾਣਾ ਸੀ। ਪਰ ਨਾ ਓਥੇ ਜਾਮ ਬੜਾ ਸਾਨੂੰ ਰਸਤੇ ਚ ਮਿਲਿਆ ਵੇ ਤਾਂ ਅਸੀਂ ਗਏ ਨੀ।
ਅੱਛਾ, ਅੱਛਾ ਨਾ ਮੈਂ ਵੀ ਮੈਂ ਵੀ ਸੁਣਿਆ ਦਾ ਈ ਐ, ਗਈ ਅਜੇ ਤੱਕ ਨਈ ਐ ਚਾਰ ਸਾਲਾਂ ਚ।
ਅੱਛਾ।
ਹੋਰ।
ਸਈ ਕਓ ਸਾਡੇ ਘਰ ਦੇ ਕੋਲ ਹੁਣ ਸਾਡੇ ਮਤਲਬ ਨੇੜੇ ਮਨਸੂਰੀ ਐ। ਹੁਣ ਅਸੀਂ ਕਦੀ, ਕਦੀ ਜਾਨੇ ਆ ਮਤਲ ਸਾਲ ਚ ਦੋ ਸਾਲਾਂ ਚ ਇੱਕ ਵਾਰ ਚਲੇ ਗਏ। ਹੁਣ ਅਸੀਂ ਵੀ ਨੀ ਜਾਂਦੇ ਹਰ ਟਾਈਮ ਪਰ ਵੇਖਿਆ ਦਾ ਮਨ ਸੂਰੀਆ ਵੈਸੇ ਵੀ।
ਨਹੀਂ ਅੱਸੀਂ ਓਥੇ ਵੇਖਿਆ ਤੇ ਨੀ ਐ, ਨਾ ਹੀ ਸੁਣਿਆ ਮੈਂ ਤੇ ਪਤਨੀਟੋਪ ਦਾ।
ਅੱਛਾ ਕੋ ਨਾ ਵੀਰ ਜੀ ਨੂੰ ਲੈ ਕੇ ਜਾਣ।
ਬੜੀਆ ਮੰਮੀ ਦੀ ਤਬੀਅਤ ਖ਼ਰਾਬ ਰੈਂਦੀ ਏ ਤੇ ਤਾਂ ਕਰਕੇ ਅਸੀਂ ਜਾ ਨੀ ਸਕਦੇ ਕਿਧਰੇ ਸ਼ੂਗਰ, ਹਾਰਡ, ਡਿਸਕ ਦੀ ਬੜੀ ਪ੍ਰੋਬਲਮ ਹੋ ਗੀ ਏ, ਮੈਂ ਕਿਆ ਐ ਨਾ ਸੀ ਜਾਈਏ ਫ਼ੇ ਪਿਛ ਪਿੱਛੋਂ ਮਾਂ ਈ ਬਿਮਾਰ ਪੈ ਜੇ। ਕਿਉਂਕਿ ਹੋਰ ਕੋਈ ਵੇਖਣ ਵਾਲਾ ਹੈ ਨੀ, ਨਾ ਹੋਰ ਦੇਖਣ ਵਾਲਾ ਹੈ ਨੀ ਮੈਂ ਨਨਾਣ ਦੂਰ ਵੀਆਈਏ, ਨਨਾਣ ਤੁਹਾਡੇ ਸ਼ਹਿਰ ਵੀਆਈਏ
ਅੱਛਾ,
ਹਾਂਜੀ, ਹੋਰ ਕੋਈ ਦਿਓਰ ਦਿਆਰ ਹੈ ਨੀ ਵੇਖਣ ਵਾਲਾ
ਇਹ ਤਾਂ ਇਕੱਲੇ ਦਾ ਹੀ ਬੜਾ ਉਹ ਹੈ ਨਾ
ਬੜਾ-ਬੜਾ ਇਕੱਲੇ ਤਾਂ ਕਿੱਧਰੇ ਜਾ ਨੀ ਸਕਦੇ ਜੀ।
ਬੰਦਾ ਕੱਲੇ ਦਾ ਵੀ ਹੈ ਸੁਖ ਵੀ ਬੜਾ ਹੁੰਦਾ ਕੱਲੇ ਦੇ ਤਾਂ
ਬਿਲਕੁਲ ਇਕੱਲੇ ਤੁਸੀਂ ਕਿਞਧਰੇ ਜਾ ਨਹੀਂ ਸਕਦੇ ਹੁਣ ਅਸੀਂ ਵੇਖਲੋ।
ਅੱਛਾ।
ਹਾਂਜੀ, ਕਿਤੇ ਜਾ ਹੀ ਨਹੀਂ ਸਕਦੇ ਹੈਗੇ ਅਸੀਂ ਮੰਮੀ ਨੂੰ ਛੱਡ ਕੇ।
ਇਕੱਲੇ ਦੇ ਸੋਖੀ ਈ ਬੜੇ ਨੇ ਕੱਲੇ ਦੇ ਦੁਖੀ ਹੋ ਬੜੇ ਨੇ,
ਉਹ ਤਾਂ ਹੈ ਇਆ ਫੇਰ ਹੁਣ ਪੇਕੇ ਜਾਂਦੇ ਹਾਂ ਤੇ ਨਨਾਣ ਆਂਦੀ ਤੇ ਅਸੀਂ ਆਪਣੇ ਪੇਕੇ ਜਾਂਦੇ ਹਾਂ ਤਾਂ, ਉਹ ਇੱਥੇ ਰਹਿੰਦੀ ਅਸੀਂ ਉੱਥੇ ਰਹਿੰਦੇ ਹਾਂ
ਅੱਛਾ ਨੀ ਸਾਡੇ ਘਰ ਭੈਨ ਨੀ ਨਾ ਹੈ ਉਹ ਦਸ ਦ ਦਸ ਦਿਨ ਉਹ ਲਾ ਕੇ ਆ ਜਾਂਦੀ ਹੈ ਫੇਰ ਦੱਸ ਦਿਨ ਫਿਰ ਮੈਂ ਲਾ ਕੇ ਆਨੀ ਫਿਰ ਉੱਧਰ ਆਉਂਦੀ ਆ ਅਸੀਂ ਤੈਨੂੰ ਜਾਂਦੇ ਹਾਂ
ਬਿਲਕੁਲ ਉਹ ਤਾਂ ਹੈ ਹੀ ਆ ਸਾਡਾ ਦੂਰ ਬੜੀ ਆ ਨਾ ਫਿਰ ਸਾਲ ਚ ਇੱਕੋ ਵਰੀ ਜਾਨੇ ਐ
ਗੱਲ ਸਮਝ ਗਈ ਏ ਇਕੱਠੇ ਜਂਦੋ ਨਿਕਲਨੇ ਸਬੇ ਸ਼ਰਮ ਆ ਜਾਂਦੀ ਹੈ ਕਹਿੰਦੇ ਸੱਸ ਸੋਹਰੇ ਨੂੰ ਲੋਕਲ ਤਾਂ ਹੈ ਦੂਰ ਥੋੜੀ ਨਾ ਵੇਂ ਤੇ ਸੱਸ ਸੋਹਰੇ ਨੂੰ ਛੱਡ ਕੇ ਚਲੇ ਗੀ ਦੋਹਾਂ ਨੂ ਨਿਕਲ ਜੀਏ ਜਾਂ ਪਹਿਲੇ ਮੈਂ ਚਲੀ ਜਾਵਗੀ ਜੋ ਕਹਿਗੀ ਬੇ ਮੈਂ ਜਾਣਾ ਮੈਂ ਕਿਹਾ ਤੁਸੀਂ ਹੋਆੳ- ਉਹ ਸਟਾਰਟਿੰਗ ਚ ਜਾਂਦੀ ਮੈਂ-ਮੈਂ ਆਖਰੀ ਜਾਂਦੀ ਹਾਂ
ਜੀ
ਆਰਾਮ ਨਾਲ ਬੱਚਿਆਂ ਦਾ ਕੰਮ ਕੁੁੰਮ ਕਰਾ ਕੇ ਨਾ ਸਕੂਲ ਦਾ
ਹਾਂਜੀ ਤੇ ਗਰ ਨਨਾਨਾਂ ਵੀ ਆਉਂਦੀਆਂ ਹੁੰਦੀਆ
ਮੇਰੀ ਨਨਾਮ ਨੀ ਆ
ਪਹੀਏ ਰਾਤ ਨੂੰ ਰੌਲਾ ਬੜਾ ਹੁੰਦਾ
ਹਾਂਜੀ
ਨਨਾਨਾ ਤੇ ਰੌਲਾ ਬੜਾ ਹੁੰਦਾ
ਆਹੋ-ਆਹੋ ਨਹੀਂ ਤੁਹਾਡੀ ਗੱਲ ਦੱਸੋ ਤੁਹਾਡੀ ਗੱਲ ਮੈਂ ਸਮਝਦੀ ਪਿਆ ਮੈਂ ਸ ਚੰਗਾ ਠੀਕ ਹੈ ਜੋ ਹੋ ਸਕਿਆ ਸਹੀ
ਬਿਲਕੁਲ ਜੀ ਬਿਲਕੁਲ ਦੇਖੋ ਕਈ ਵਧੀਆ ਵੀ ਹੁੰਦੀ ਹੈ ਕਈ ਸਹੀ ਚੰਗੀਆਂ ਵੀ ਹੁੰਦੀਆਂ ਕਈ ਮਾੜ ਏਂਵੀ ਹੁੰਦੀਆਂ ਕਿਸੇ ਨੂੰ ਕੁਛ ਨੀ ਕਹਿ ਸਕਦੇ ਅਸੀਂ ਵੀ ਨਨਾਨੇ ਹਾਂ ਕਿਸੇ ਥਾਂ ਤੇ
ਹਾਂ ਇਹ ਵੀ ਸਹੀ ਹੈ ਅਸੀਂ ਤੇ ਕਿਸੇ ਦੇ ਨਨਾਨਾ ਵਾ ਆਹ ਕਦੀ-ਕਦੀ ਸ਼ੌਂਕ ਤੇ ਆਉਂਦਾ ਹੀ ਏ ਕੇ ਸਾਡੀ ਵੀ ਹੁੰਦੀ ਅਸੀਂ ਗੱਲਾਂ ਗੱਲਾਂ ਕਰਦੇ ਹਾਂ
ਹਾਂਜੀ ਬਿਲਕੁਲ ਉਹ ਤਾਂ ਹੈ ਹੀ
ਹਮ ਹੋਰ ਹੁਣ ਸਾਡੀ ਵਂਸ਼ ਸਾਡੇ ਭਾਬੀਆਂ ਸਾਨੂੰ ਫੋਨ ਕਰ ਦਿੰਦੀਆਂ ਨੇ ਦੀਦੀ ਤੁਸੀਂ ਆਏ ਨੀ ਆਏ ਨੀ ਆਏ ਨੇ-
ਤਾਂ ਹੈ ਹੀ ਦੇਖੋ ਜਿਹੜਾ ਬੰਦਾ ਵਧੀਆ ਹੋਇ ਨਾ ਉਹਨੂ ਸਾਰੇ ਹੀ ਫੋਨ ਕਰਦੇ ਨੇ
ਹਮ ਕਿਉਂਕਿ ਮੇਰੀ ਆਦਤ ਇਹ ਹੈ ਨਾ ਕਿ ਮੈਂ ਤਾਂ ਹਰ ਟਾਈਮ ਨਹੀਂ ਜਾਂਦੀ ਕਦੀ ਕਦੀ ਜਾਂਦੀ ਹਾਂ ਕੋਈ ਜ਼ਿਆਦਾ ਕੋਈ ਫੋਰਸ ਕਰੇ
ਹਾਂਜੀ ਇੱਕ ਸੁਭਾਅ ਬੰਦੇ ਤੇ ਬੜਾ ਫ਼ਰਕ ਪੈਂਦਾ ਆ
ਦੋ ਤਿੰਨ ਫੋਨ ਆਨ ਮਤਲਬ ਫੇਰ ਜਾਵਾਂਗੀ ਮੈਂ ਹੱ ਟੈਮ ਜਾ ਕੇ ਖੂਸ਼ ਨੀ ਰਹਂਦੀ ਹੁਣ ਪਤਾ ਭਾਬੀਆਂ ਆ ਜਾਣ ਥੋੜ੍ਹੀ-ਥੋੜ੍ਹੀ ਜਿਹੀ ਵੈਲਿਊ ਘਟ ਜਾਂਦੀ ਹੈ ਇਸ ਕਰਕੇ ਇੱਜ਼ਤ ਨਾਲ ਜਾਓ ਉਹ ਹੈ ਵੀ ਲੋਕ ਉਹ ਹੈ ਵੀ ਲੋਕਲ ਏ
ਬਿਲਕੁਲ-ਬਿਲਕੁਲ ਘਰ ਦੇ ਹੀ ਕਹਿੰਦੇ ਸਾਰੇ
ਹਮ ਫੇਰ ਆ ਗਈ ਏਂ
ਹਮ
ਹਮ ਠੀਕ ਹੈ
ਹਾਂਜੀ ਸਹੀ ਗੱਲ ਆ ਜ਼ਿਆਦਾ ਚਲੋ ਜਨਮ ਦਿਨ ਮਨਾਇਆ-ਮਨਇਆ ਤਾਂ ਚਲੇ ਗਏ ਬੁਲਾ ਲਿਆ ਜਨਮ ਦੇ ਹਨਾ ਇਹੀ ਹੁੰਦਾ ਆ। ਕੋਈ ਫੰਗਸ਼ਨ ਕਰ ਲ ਤਾਂ, ਤਿਉਹਾਰ, ਤੁਹੂਰ ਹੋ ਗਏ ਤਾਂ,
ਹਾਂ, ਇੰਝ ਨੀ ਉਝ ਨੀ ਹਰ ਟਾਇਮ ਨੀ
ਹੋਰ, ਟਾਈਮ ਚੰਗਾ ਵੀ ਨੀ ਲੱਗਦਾ!
ਹਾਂ, ਹੁਣ ਮੈਨੂੰ ਮੈਂ ਹੁਣ ਬਾਹਰੋਂ ਹੋ ਕੇ ਆਈ, ਨਾ ਸਗੋ ਮੈਨੂ ਦੋ ਤਿੰਨ ਫੋਨ ਆਏ ਸੀ! ਜਾਣ ਤੋਂ ਪਹਿਲੇ ਵੀ, ਜਾਣ ਤੋਂ ਬਾਅਦ ਵੀ, ਮੰਮੀ ਦਾ ਤੂੰ, ਇੱਕੋ ਚੱਕਰ ਲਾ ਜਾ ਤੇ ਪਤਾ ਨੀ ਕਦੋ ਆਏਗੀ
ਹਾਂਜੀ,
ਕਿਉਂਕਿ ਹੁਣ ਮੇਰੇ ਸੱਸ ਸੁਰਰੇ ਵੀ, ਜਿਸ ਤਰ੍ਹਾਂ ਬਾਹਰ ਚੱਲੇ ਨੇ ਨਾ, ਉਹ ਆਓ ਆਪ ਲਾ ਕੇ ਆਉਣਗੇ, ਉਹਨਾ ਕਿਸੇ ਦੇ ਵਿਆਹ ਤੇ, ਤਾਂ ਕੱਲੀ ਹੋਵਾਂਗੀ, ਬਿਲਕੁਲ! ਤਾਂ ਵੀ, ਨਹੀਂ ਜਾ ਪਾਵਾਂਗੀ, ਘਰ
ਹਾਂਜੀ ਉਹ ਤਾਂ ਹੈ ਈ ਐ ਹਨਾ ਜਾ ਨਹੀਂ ਸਕਦਾ ਲੋਕ ਤਾਂ ਜ ਲੋਕੀ ਕਹਿੰਦੇ ਨਾ ਕਿ ਬੰਦਾ ਚਲੇ ਜਾਂਦਾ ਪੇ ਕੇ ਤਾਂ ਵੀ ਨੀ ਜਾ ਪਾਉਦਾ ਘਰ ਦੇ ਬੜੇ ਕੰਮ ਨੀ ਖੜੇ ਜਾਂਦੇ ਹੈ
ਕੰਮ ਉਹ ਘਰਜ ਮੈਂ ਕਿਹਾ ਇੰਨੇ ਕੰਮ ਨਿਕਲ ਆਉਂਦੇ ਨੇ ਇਹ ਵੀ ਕਰਨਾ ਇਹ ਵੀ ਕਰਨਾ
ਬਿਲਕੁਲ ਬਿਲਕੁਲ ਛੋਟੇ ਬੱਚੇ ਹੋਣ ਨਿਕਲ ਜਾਂਦੇ ਨੇ
ਆਹੋ ਆਹੋ ਹੋਰ ਸੁਣਾਓ ਬਸ ਵਧੀਆ ਵਧੀਆ ਹੋਰ ਕੀ ਬਣਾਇਆ ਜਾੇ
ਅਸੀਂ ਆਲੂ ਮਟਰ ਗਾਜਰਾਂ ਦੀ ਸਬਜ਼ੀ
ਅੱਛਾ ਅੱਛਾ ਹਾਂ ਸਮਝ ਗਈ ਮੈਂ ਹੂੰ
ਨਾਲ ਏ ਪਰ ਨਾਲ ਏ ਰਾਤਾਂ ਅੱਛਾ ਛੁੱਟੀਆਂ ਕਿਵੇਂ ਨਿਕਲੀਆਂ ਵਧੀਆ ਨਿਕਲੀਆਂ ਨੇ
ਦੀਆਂ ਨਿਕਲੀਆਂ ਨੇ ਘਰ ਹੀ ਨਿਕਲੀਆਂ ਨੇ ਪਹਿਲੇ ਈ ਪੇਕੇ ਹੋ ਆਏ ਸੀ ਫਰਵਰੀ ਚ
ਅੱਛਾ
ਹਾਂਜੀ ਹੁਣ ਤਾਂ ਘਰ ਈ ਬੈਠੇ ਰਹੇ ਆ
ਉਹ ਫੇਰ ਇੰਝ ਹੀ ਹੁੰਦਾ ਨੇ ਇੱਕ ਵਾਰੀ ਹੋ ਆਏ ਫਿਰ ਬਾਦ ਚ ਨੀ ਜਾਇਆ ਜਾਂਦਾ ਵ
ਦੂਰ ਕਰਕੇ ਤੇ ਫਿਰ ਨੀ ਜਾਇਆ ਜਾਂਦਾ ਸੀ ਕੋਲ ਹੀ ਹੋ ਤੇ ਬੰਦਾ ਚਲੋ ਦੁੱਖ ਸੁੱਖ ਵੇਲੇ ਹੋ ਆਂਦਾ ਆ
ਹੂੰ ਸਹੀ ਕਿਹਾ
ਹਾਂਜੀ ਹਾਂਜੀ ਮੈ ਕੁ ਸਹੀ ਕਿਹਾ ਵ ਹੋਰ ਲੰਚ ਕਰ ਲਿਆ ਜਾ ਰੋਟੀ ਰੋਟੀ
ਮੈਂ ਬਨੂੰ ਫੁਲ ਕੇ ਬਣਾਣੇ ਹਜੇ ਸਾਡੇ ਘਰ ਆਟਾ ਖਤਮ ਹੋ ਗਿਆ ਸੀ
ਅੱਛਾ ਅੱਛਾ ਮੈਂ ਤਾਂ ਆਟਾ ਆਟਾ ਗੁਣ ਗੁਣ ਕੇ ਰਖ ਆਈ ਜੇ ਕੋਈ ਮੰਗੇਗਾ ਵੈੇਸੇ ਤਾਂ ਮੇਰੇ ਹਸਬੈਂਡ ਕਹਿੰਦੇ ਸੀ ਕੜੀ ਜੋ ਬਜ਼ਾਰ ਮੰਗਵਾਵਾਂਗਾ ਮੈਂ
ਅੱਛਾ ਕੜੀ ਮਿਲ ਜਾਂਦੀ ਏ
ਉਹ ੜ੍ਹ ਸ਼ਹਿਰ ਨੂੰ ਥੋੜਾ ਦੂਜੇ ਹਿਸਾਬ ਨਾਲ ਰਹਿਣਾ ਨੀ ਮਿਲਦਾ ਹੈਗਾ ਇਹ ਲੱਖਣਪੂਰ ਦੇ ਵਿਹੜੇ ਉਹ ਬੜੇ ਕਿੰਨੇ ਵਧੀਆ ਮਿਲਦੇ ਨੇ ਨਾ
ਹਾਂ ਲਖਨਪੁਰ ਦੇ ਆਹੋ ਆਹੋ ਆਹੋ ਬੜੇ ਕਈ ਲੋਕੀ ਨੂੰ ਭੱਲੇ ਵੀ ਕਹਿੰਦੇ ਨੇ ਭੱਲੇ ਵਾਲੇ ਕਈ ਉਹਨੂੰ ਰਾਮ ਲੱਡੂ ਬੜੇ ਤਰੀਕੇ ਨਾਲ
ਅੱਛਾ ਚਲੋ ਫਿਰ ਮੈਂ ਤੁਹਾਨ ਤੁਹਾਡ ਨਾਲ ਗੱਲ ਕਰਕੇ ਬਹੁਤ ਅੱਛਾ
ਹਾਂ ਚੰਗਾ ਲੱਗਾ ਫਿਰ ਕਰਦੇ ਸਤਿ ਸ੍ਰੀ ਅਕਾਲ ਜੀ
ਹਾਂਜੀ ਸਤਿ ਸ਼੍ਰੀ ਅਕਾਲ